ਟਿਕਾਲ
ਹਾਂਜੀ।
ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਠੀਕ ਹੋ।
ਵਧੀਆ, ਹਾਂਜੀ ਹਾਂਜੀ ਤੁਸੀਂ ਦੱਸੋ
ਬਸ ਮੈਂ ਵੀ ਵਧੀਆ ਬੈਠੀ ਵੀ ਸੀ ਮੈਂ ਕਿਹਾ ਫੋਨ ਕਰਾਂ ਕਿੰਨਾ ਟਾਈਮ ਹੋਗਾ ਗੱਲ ਨਹੀ ਹੋਈ-
ਹਾਂਜੀ ਹਾਂਜੀ, ਕਾਫ਼ੀ ਟਾਈਮ ਹੋ ਗਿਆ ਮੈਂ ਵੀ ਸੋਚ ਰਹੀ ਸੀ- ਮੈਂ ਕਿਹਾ ਗੱਲ ਕਰਾਂਗੀ ਤੁਹਾਡਾ ਫੋਨ ਹੀ ਆ ਗਿਆ।
ਬਸ ਬੈਠੇ ਰ ਸੀ ਵੈਸੇ ਫਰੀ ਨ ਹੁਣ ਤੇ ਟਾਈਮ ਹੀ ਨਹੀਂ ਲੱਗਦਾ ਬੱਚਿਆਂ ਦੀਆਂ ਛੱਟੀਆਂ ਪਈਆਂੁੰਦੀਆਂ ਬਸ ਸਾਰਾ ਦਿਨ ਫੋਨ ਉਹਨਾ ਦੇ ਹੱਥ ਵਿੱਚ ਹੁੰਦਾ ਹੈ।
ਹਾਂਜੀ ਹਾਂਜੀ, ਬੱਚੇ ਤੇ ਹੁਣ ਬੜਾ ਹੀ ਤੰਗ ਕਰਦੇ ਨੇ ਛੁੱਟੀਆਂ ਚ।
ਬਹੁਤ ਜ਼ਿਆਦਾ ਜੀ ਬਹੁਤ ਜ਼ਦਾ ਸਾਡੇ ਬੱਚੇ ਐਵੇਂ ਨੇ ਭਾ ਹੱ ਚ ਫੋਨ ਹੋਣਾ ਚਾਹੀਦਾ ਸਾਰਾ ਦਿਨ, ਹੁਨ ਮਸਾ ਮਸਾ ਫੁਨ ਫੋਨ ਲਿਤਾ ਮੈ ਬੱਚਿਆਂ ਤੋ
ਫੋਨ ਹੁਣ ਜ਼ਿਆਦਾ ਯੂਜ ਕਰਨ ਲੱਗ ਗਏ ਨੇ ਛੁੱਟੀਆਂ ਚ ਨਾ
ਬਹੁਤ ਜ਼ਿਆਦਾ ਬਹੁਤ ਗ਼ਲਤ ਕਰਦਾ ਦਾ ਬੱਚਿਆਂ ਨੂੰ ਕਿੰਨਾ ਮਤਲਬ ਡਾਂਟ ਲਿਆ ਤੇ ਫੋਨ ਨੀ ਯੂਸ ਕਰੀਦਾ ਇਸ ਕਰਕੇ ਬੱਚੇ ਸਮਝਦੇ ਨੀ
ਫੋਨ ਤੋਂ ਬਗੈਰ ਰੋਟੀ ਨਹੀਂ ਖਾਂਦੇ
ਹਰ ਹ ਟਾਈਮ ਤੇ ਬੱਚਿਆਂ ਦੇ ਕੋਲ ਬੈਠਾ ਵੀ ਨੀ ਜਾਂਦਾ ਹੈ। ਫੋਨ ਚ ਕਰ ਜਾਂਦੇ ਕਿੰਨਾ ਕੁਛ ਆਦਾ ਅੱਜ ਕੱਲ ਫੋਨ ਵਿੱਚ
ਬਿਲਕੁਲ ਬਹੁਤ ਇਹਨਾਂ ਨੇ- ਫੋਨ ਜ਼ਿਆਦਾ ਮਿਲ ਗਿਆ ਨਾ ਇਹਨਾਂ ਨੂੰ ਹੁਨ ਜ਼ਿਆਦਾ ਹੀ ਪਰੇਸ਼ਾਨ ਕਰਦੇ ਨੇ
ਹਾਂ ਅਸੀਂ ਕਹਿੰਦੇ ਹਾਂ ਚਲੋ ਬੱਚਾ ਟੀ ਵੀ ਦੇਖ ਰ ਬਟ ਨਹੀਂ ਬੱਚਾ ਟੀ ਟੀ ਵੀ ਤੋ ਜ਼ਾਦਾ ਬੱਚਾ ਫੋਨ ਦੇਖ ਰਹਾ- ਫੋਨ ਬਿਲਕੁਲ ਨੇੜੇ ਕਰਕੇ ਦੇਖਦਾ ਉਹਨਾਂ ਦੀ ਬੈਕ ਵਿੱਚ ਵੀ ਪ੍ਰੋਬਲਮ ਆਉਂਦੀ ਹੈ, ਗਚ ਸਾਰਾ ਦਿਨ ਦੇਖ ਦੇਖ ਕੇ ਅੱਖਾਂ ਤੇ ਇਫੈਕਟ ਪੈਂਦਾ। ਖ ਨਾ ਕੋਈ ਫਿਜ਼ੀਕਲ ਕਰਦੇ। ਫੋਨ ਹਥ ਚ ਹੋਏ
ਬਿਲਕੁਲ ਆਪਣਾ ਸਕੂਲ ਦਾ ਵਰਕ ਕਰ ਲੈਣ ਪ੍ਰਜੈਕਟ ਵਰਕ ਇਨੇ ਮਿਲੇ ਨੇ ਸਕ੍ਰੈਪ ਫਾਈਲ ਦੇ ਕੰਮ ਆਪ ਹੀ ਕਰੀਏ ਖੁਦ ਕਰਨ ੳਹੀ ਨਾ, ਇਹ ਚੀਜ਼ਾਂ ਹਾਂ ਇਹ ਚੀਜ਼ਾਂ ਨੀ ਨਾ ਦੇਖਦੇ ਬੱਚੇ ਬੱਚਿਆਂ ਨੇ ਸਾਡੇ ਤੇ ਸੁੱਟਿਆ ਤਾਂ ਬਸ ਉਹ ਇੰਜੋਏ ਕਰ ਰਹੇ ਨੇ ਆਪਣੀ ਹੋਲੀਡੇਜ਼।
ਨਹੀਂ ਤੇ ਬਹੁਤ ਗ਼ਲਤ ਗਲ ਮੈਂ ਤਾਂ ਆਪ ਸਗੋਂ ਸੋਚ ਰਹੀ ਹਾਂ ਕਿ ਕੋਈ ਕਲਾਸਿਸ ਜਇਨ ਕਰਾ ਦਾ ਜਿਹੜੇ ਹੁੰਦੀਆ ਹਨ
ਹਾਂਜੀ।
ਤਾਂਕੀ ਚਲੋ ਥੋੜ੍ਹਾ ਜਾਹਾ ਆ ਰਹੇ ਲਗ ਜ਼ਿੰਦਗੀ ਵਿੱਚ ਹੀ ਹੈਨਾ। ਐਵੇੈਂ ਤਾਂ ਬੱਚਿਆਂ ਵੀ ਮਤਲਬ ਬਹੁਤ-ਬਹੁਤ ਸਿਹਤ 'ਤੇ ਅਸਰ ਪੈ ਰਿਹਾ ਮੈਂ ਤਾਂ ਦੇਖ ਕੇ ਦੇਨਾ
ਬਹੁਤ ਹੋਣ ਨਾ, ਥੋੜੇ ਦਿਨ ਹੋ ਗਏ ਨੇ ਮੈਂ ਵੀ ਯੋਗਾ ਓਨਲਾਈਨ ਯੋਗਾ ਸੀ ਤੇ ਮੈਂ ਵੀ ਡਾਊਨਲੋਡ ਕਰ ਲਈ। ਤੇ ਹੁਣ ਮੈਂ ਬੱਚਿਆਂ ਨੂੰ ਵੀ ਲੈ ਕੇ ਬੈਠਦੀ ਹਾਂ ਸਵੇਰੇ-ਸ਼ਾਮ ਮੈਂ ਬੱਚਿਆਂ ਨੂੰ ਕਹਿੰਦੀ ਹਾਂ ਕਿ ਤੁਸੀਂ ਯੋਗਾ ਕਲਾਸ ਮੇਰੇ ਨਾਲ ਜੁਆਇਨ ਕਰੋ ਕਿਉਂਕਿ ਕਾਫੀ ਟਾਈਮ ਹੋ ਗਿਆ ਇਹਨਾਂ ਨੂੰ ਫੋਨ ਯੂਜ ਕਰਦੇ ਹੋਏ।
ਬਹੁਤ ਅੱਛੀ ਗੱਲ ਹੈ ਜਦੋਂ ਤੁਸੀਂ ਕਿਸੇ ਪੈਸੇ ਦਾ ਲੈ ਨਾ
ਔਰ ਬਿਲਕੁਲ ਬੱਚੇ ਤੇ ਬਿਲਕੁਲ ਐਵੇਂ ਹੋਏ ਦੇ ਨੇ ਫੋਨਾਂ ਦੇ ਪਿੱਛੇ ਬਸ ਪੁੱਛੋ ਹੀ ਨਾ।
ਆਪ ਸੋਚ ਰੀ ਹਾਂ ਮੈਂ ਸਗੋ ਅਜੱ ਪੁਛ ਕਗ ਆਈ ਹਾ। ਕੁਛ ਡਾਸ ਕਲਾਸ ਕੁਛ ਜਿਹੜੀਆਂ ਸਕ ਕਲਾਸ ਵਿੱਚ ਵੀ ਆਈਆਂ ਮੈਂ ਤਾਂ ਆਈ ਸੀ ਦੇਖਣ ਵਿਚ ਮੈਂ ਕਿਹਾ ਮੈਂ ਤਾਂ ਆਪ ਪੁੱਛ ਕੇ ਆਈ ਹਾਂ ਇੱਕ ਦੀ ਸਵੀਮਿੰਗ ਕਲਾਸ ਪੁੱਛ ਕੇ ਆਈ ਹਾਂ। ਇੱਕ ਦੀ ਮਤਲਬ ਦੂਜੀ ਕਲਾਸ ਪੁੱਛ ਕੇ ਆਈ ਹਾਂ ਤੇ ਹੁਣ ਵੇਖੋ ਕਲ ਤੋ ਜੁਆਇਨ ਕਰਵਾਵਾਂਗੀ ਕੱਲ ਮੈ ਤਾਂ ਪਹਿਲੇ ਮਤਲਬ ਡੈਮੋ ਦੋਵਾਨ ਜਾਣਾ ਉੱਥੇ। ਹਾਂ, ਫਿਰ ਜੁਆਇਨ ਕਰਾਵਾਂ ਇਨਾਂਨੂ।
ਬੱਚਿਆਂ ਨੇ ਤੇ ਬਹੁਤ ਹੀ ਇਹ ਫੋਨ ਨੂੰ ਦੇਖ-ਦੇਖ ਕੇ ਦੋ ਦੇਖ-ਦੇਖ ਕੇ ਆਈ ਸੈਟ ਵੀਕ ਕਰ ਲਈ ਆਪਣੀਆਂ।
ਨਹੀਂ-ਨਹੀਂ ਮੇਰੀ ਕੁੁੜੀਆਂ ਸਗੌ ਅਜੱ ਕਹਿ ਰਹੀ ਸੀ ਕਿ ਮੇਰੀ ਨਾ ਅੱਖਾਂ ਦਰਦ ਹੋ ਰਹੀਆਂ ਨੇ। ਏਲੌ ਹੋ ਗਿਆ ਕੰਮ ਸ਼ੁਰੂ ਇਹਨਾਂ ਦਾ ਇਹਨਾਂ ਨੂੰ ਤਾਂ ਦੇਖੋ ਸਮਝ ਹੈ ਨੀ ਇਹਨਾਂ ਨੂੰ ਤਾਂ ਇਹਨਾਂ ਨੂੰ ਤਾਂ ਦੇਖੋ ਦੇਖਦੇ ਹੀ ਰਹਿਣਾ ਨਾ ਆਪਣੇ ਵੱਲੋਂ ਤਾਂ
ਬਿਲਕੁਲ- ਬਿਲਕੁਲ।
ਤੁਸੀਂ ਔਰ ਦੱਸੋ? ਲੰਚ ਕਰ ਡਿਨਰ ਕਰ ਲਿਆ ਤੁਸੀਂ।
ਕੋਈ ਨੀ। ਹਾਂਜੀ-ਹਾਂਜੀ, ਮੈਂ ਡਿਨਰ ਕਰ ਲਿਆ ਸੀ ਤੁਸੀਂ ਦੱਸੋ ਤੁਸੀਂ ਕਰ ਲਿਆ?
ਹਾਂ, ਬਸ ਹੁਣ ਹੀ ਕੀਤਾ ਸੀ ਜਸਟ ਤੇ ਮੈਂ ਵੋਕ ਦੀ ਆਈ ਸੀ ਥੋੜਾ, ਮੈਂ ਕਿਹਾ ਗੱਲ ਕਰਾਂ ਤੁਹਾਡੇ ਨਾਲ। ਕਿੰਨਾ ਵੀ ਟਾਈਮ ਲੱਗ ਗਿਆ?
ਹਾਂਜੀ- ਹਾਂਜੀ। ਮੈਂ ਵੀ ਬਸ ਹੁਣੇ ਉੱਪਰ ਆਈ ਸੀ ਮੈਂ ਕਿਹਾ ਬੱਚਿਆਂ ਨੂੰ ਲੈ ਕੇ ਥੋੜ੍ਹੀ ਦੇਰ ਉੱਪਰ ਚਲੀਏ ਮੌਸਮ ਕਿੰਨਾ ਹੋਇਆ ਦਾ ਸੀ ਗਰਮੀ ਵਾਲਾ ਹੁਣ ਥੋੜਾ ਠੀਕ ਹੋਇਆ ਦਾ।
ਹਾਂਜੀ, ਬਹੁਤ ਅੱਛੀ ਗੱਲ ਹੈ ਬੱਚਿਆਂ ਨੂੰ ਥੜਾ ਜਹਾ ਜ਼ਿਆਦਾ ਤਾਂ ਲੈ ਕੇ ਜਾਈਏ ਕਿਉਂਕਿ ਹਾ, ਉ ਅਸੀਂ ਖੁਦ ਹੀ ਨੀ ਧਿਆਨ ਰੱਖ ਨਾ ਬੱਚਿਆਂ ਦਾ ਕੀ ਕਸੂਰ ਅਸੀ ਵੀ ਸਾਰਾ ਦਿਨ ਕੰਮਾਂ ਚ ਬਿਜ਼ੀ ਰਹਿੰਦੇ ਹਾਂ, ਬੱਚਿਆਂ ਨੂੰ ਟਾਈਮ ਹੀ ਨਹੀਂ ਦੇ ਪਾਉਂਦੇ ਬੱਚਿਆਂ ਨੂੰ
ਬਿਲਕੁਲ-ਬਿਲਕੁਲ। ਮੈਂ ਵੀ ਹੁਣ ਦੋ ਦਿਨ ਹੀ ਹੋਏ ਨੇ ਮੈਂ ਜੁਆਇਨ ਕੀਤਾ ਮੈਂ ਕਿਹਾ ਚਲ ਬੱਚੇ ਵੀ ਕਿਸੀ ਆਰੇ ਲੱਗਣਗੇ। ਤੇ ਮੇਰੀ ਵੀ ਥੋੜੀ ਹੈਲਥ ਇਸ਼ੂਜ ਨੇ ਥੋੜੀ ਠੀਕ ਹੋਣਗੀਆਂ।
ਬਹੁਤ ਅੱਛੀ ਗੱਲ ਹੈ। ਬੱਚੇ ਪੈਰੈਂਟਸ ਤੋਂ ਹੀ ਸਿੱਖਦੇ ਨੇ ਜੋ ਸਿੱਖਦੇ ਨੇ।
ਬਿਲਕੁਲ-ਬਿਲਕੁਲ, ਐਵੇਂ ਤੇ ਇਹਨਾਂ ਨੇ ਕੋਈ ਕੰਮ ਕਰਨਾ ਨੀ ਹੈ।
ਤੇ ਫੇਿਰ ਛੋਟੇ ਨੇ ਹਜੇ ਉਹਨਾ ਨੂੰ ਫਿਰ ਰੀਸ ਆਉਂਦੀ ਹੈ, ਮੰਮਾ ਵੀ ਕਰ ਰਹੇ ਨੇ ਆਪਾਂ ਵੀ ਕਰੀਏ।
ਹਾਂ, ਉਹੀ ਤਾਂ ਮੈਂ ਕਹਰੀ ਦੇਖੋ ਬੱਚੇ ਪੈਰੈਂਟਸ ਤੋਂ ਹੀ ਸਿੱਖਦੇ ਨਹੀਂ। ਪਹਿਲੇ ਨਾ ਪੈਰੈਂਟਸ ਜੋ ਕਰਨਗੇ ਬੱਚਿਆਂ ਵੀ ਆਪੋ ਉਹ ਵੀ ਮਤਲਬ ਚੀਜ਼ ਕਰਨਗੇ ਨਾ,
ਬਿਲਕੁਲ,
ਹੋਰ ਦੱਸੋ ਘਰ ਪਰਿਵਾਰ ਸਭ ਠੀਕ ਨੇ।
ਹਾਂਜੀ-ਹਾਂਜੀ, ਸਭ ਵਧੀਆ, ਲਗਾਓ ਤੁਸੀਂ ਕਦੀ ਚੱਕਰ।
ਹਾਂ ਬਸ ਆਵਾਂਗੇ, ਤੁਸੀਂ ਦਿਖਦੇ ਹੀ ਨਹੀਂ ਪਹਿਲੇ ਤੁਸੀਂ ਦਿਖਦੇ ਹੁੰਦੇ ਸੀ ਪਾਰਕ ਚ ਆਉਦੇ ਹੁੰਦੇ ਸੀ ਸੈਰ ਕਰਨ।
ਬਸ ਹੁਣ, ਹੁਣ ਬੱਚੇ ਤੰਗ ਇਨਾ ਕਰਦੇ ਨੇ ਹੋਲੀਡੇਜ਼ ਨੇ ਇਹਨਾਂ ਦੇ ਕੰਮ ਨੀ ਮੁਤੇ ਸਕ੍ਰੈਪ ਫਾਈਲ ਬਣਾਣੀ ਰੋਜ਼ ਇੱਕ ਇੱਕ ਇੱਕ ਨੂੰ ਲੱਗ ਜਾਂਦਾ ਟਾਈਮ ਕਦੇ ਦੋ ਦਿਨ ਲੱਗ ਜਾਂਦੇ ਨੇ,
ਫਿਰ ਪੈ ਰਹੀ ਹੈ ਸਗੋਂ ਮੇਰੀ ਸਗੋਂ ਮੇਰੀ ਦੀਦੀ ਵੀ ਮੈਨੂੰ ਲਾਂਬਾ ਦੇ ਰਹੇ ਸੀ ਕਹਿੰਦੇ ਤੂੰ ਆਉਂਦੀ ਨੀ ਘਰ ਨਾ ਤੂੰ ਫੋਨ ਕਰਨੀ ਨਾ ਤੂੰ ਮੈਸੇਜ, ਕਰਦੀ ਹੈ, ਮੈਂ ਕਿਹਾ ਬਸ ਦੇਖੋ ਕਿਵੇਂ ਕਰਾਂ ਬੱਚਿਆਂ ਦਾ ਬੱਚਿਆਂ ਤੋਂ ਨਹੀਂ ਫਰੀ ਹੁੰਦੀ ਮੈਂ ਤਾਂ,
ਹੂੰ, ਬੱਚੇ ਤਾਂ ਬਹੁਤ ਬੱਚਿਆਂ ਨੇ ਕਦੀ ਇਹ ਖਾਣਾ ਮੰਮਾ ਇਹ ਡਿਸ਼ ਬਣਾ ਲਉ ਕਦੀ ਇਹ ਡਿਸ਼ ਬਣਾ ਲਉ। ਤੇ ਬੱਚਿਆਂ ਦੀ ਫਰਮਾਇਸ਼ ਤੇ ਬਣਾਉਣੀ ਪੈਂਦੀ ਹੈ।
ਹਾਂ, ਜੀ ਬਿਲਕੁਲ ਜੀ ਬਿਲਕੁਲ ਹੋ ਬਸ ਹੁਣ ਮੈਂ ਵੀ, ਮੈਂ ਵੋਗ ਤੇ ਆਈ ਸੀ ਤੇ ਘਰ ਕਸਟਰਡ ਬਣਾ ਕੇ ਰੱਖ ਕੇ ਆਈ ਸੀ ਬੱਚੇ ਕਹਿ ਰਹੇ ਸੀ ਕਿ, ਕਸਟਰਡ ਖਣਾ ਡਿਨਰ ਕੀਤਾ ਤੇ ਮੈਂ ਕਿਹਾ ਚਲੋ ਮੈਂ ਇਨਾ ਬਣਾ ਕੇ ਰੱਖ ਜਾਂਦੀ ਹਾਂ ਫਿਰ ਜਦੋਂ ਮੈਂ ਆਵਾਂਗੀ ਤਾਂ ਇੰਨਨੂੰ ਠੰਡਾ ਹੋ ਜੂਗਾ। ਫਿਰ ਆ ਕੇ ਖੁਆਣੀ ਹਾਂ, ਕਿਉਂਕਿ ਬਾਹਰ ਤੋਂ ਤੇ ਖਈ ਵਗੈਰਾ ਵੀ ਮੈਂ ਅਵੋਇਡ ਕਰ ਰਹੀ ਹਾਂ, ਕਿਉਂਕਿ ਬਹੁਤ ਜਿਆਦਾ ਜਿਵੇਂ ਹੁੰਦਾ ਮਤਲਬ ਮਤਲਬ ਜ਼ਿਆਦਾ ਅਵੋਇਡ ਹੀ ਕਰ ਰਹੀ ਆ।
ਅੱਜ ਕੱਲ੍ਹ ਕੁਛ ਬਾਹਰ ਨਾ ਮੌਸਮ ਵੀ ਇਸ ਤਰ੍ਹਾਂ ਦਾ ਹੈ ਪਿੱਛੇ ਦੀ ਜਲਦੀ ਕਲੇ ਪਕੜੇ ਜਾਂਦੇ ਨੇ।
ਹਾਂ, ਉਹ ਵੀ ਤਾਂ ਕਹਿ ਰਹੀ ਹਾਂ। ਦੁਬਾਰਾ ਨਾ ਹੋ ਜੇ ਮੈਂ ਥੋਡੇ ਟਾਈਮ ਲਈ ਨਾ ਅਵੋਇਡ ਹੀ ਕਰ ਰਹੀ ਮੈਂ ਕਿਹਾ ਕੁੱਛ ਬਣਾ ਦਾ ਗੁ ਤੁਹਾਨੂੰ,
ਬਿਲਕੁਲ ਘਰ ਦੀ ਚੀਜ਼ ਹੀ ਦੋ ਬੱਚਿਆਂ ਨੂੰ ਤੇ,
ਹਾਂਜੀ-ਹਾਂਜੀ, ਮੈਂ ਕਿਹਾ ਚਲੋ ਨੋਰਮਲ ਕੁਛ ਬਣਾ ਲਵਾਂਗੀ ਮ ਨਾਲੇ ਘਰ ਦੇਖੋ ਆਪਣੇ, ਹਾਂ, ਘਰ ਦੇਖੋ ਨਾਲੇ ਅਸੀਂ ਆਪਣੇ ਹੱਥਾਂ ਨਾਲ ਬਣਾਉਂਦੇ ਆਂ ਫਰੈਸ਼ ਬਣਾਉਂਦੇ ਆ। ਬਾਜ਼ਾਰ ਚ ਪਤਾ ਨੀ ਕਿਹੋ ਜਿਹੀ ਚੀਜ਼ ਹੈ। ਮੈਨੂੰ ਥੋੜਾ ਉਸ ਚੀਜ਼ ਪਿੱਛੇ ਵੀ ਹੁੰਦਾ ਵੇ।
ਹੁਣ ਫੇਰ ਆਪਾਂ ਬੱਚਿਆਂ ਨੂੰ ਫਿਰ ਕਹਿੰਦੇ ਬੱਚੇ ਕਹਿੰਦੇ ਨੇ ਬਾਹਰ ਦਾ ਖਾਣਾ ਹੈ ਬਾਹਰ ਦਾ ਖਾਣਾ ਹੈ। ਫੇਰ ਉਸ ਤੋਂ ਵਧੀਆ ਆਪਾਂ ਹੀ ਬਿਜੀ ਹੋ ਜਾਈਏ ਆਪਾਂ ਹੀ ਬਣਾ ਦਵਾਂਗੇ ਜੋ ਤੁਸੀਂ ਖਾਣਾ ਹੈ।
ਐਵੇ ਕਰ ਹੁਣ ਮੈਂ ਕਾਫੀ ਦਿਨ ਹੋ ਗੲੇ ਕੱਲ੍ਹ ਮੈਂ ਸ਼ੇਕ ਬਣਾ ਤਾ ਸੀ ਬੱਚਿਆਂ ਨੂੰ,
ਹਾਂਜੀ ਹਾਂਜੀ ਵਧੀਆ ਹੈ ਘਰ ਦਾ ਹੀ ਦੋ ਜਿੰਨਾ ਹੋ ਸਕੇ ਬਾਹਰ ਤੇ ਤੇ ਬਹੁਤ, ਕਿਹੜਾ ਓਇਲ ਯੂਜ ਕਰਦੇ ਨੇ ਉਹ ਸਾਨੂੰ ਨੀ ਪਤਾ,
ਸਹੀ ਕੈਅ ਰਹੇ ਹੋ ਤੁਸੀ ਪਤਾ ਨੀ ਕੀ ਕਿੰਨੇ ਪਤਾ ਨਹੀਂ ਕਿੰਨੇ ਦਿਨ ਦਾ ਹੁੰਦਾ ਉਹ ਈ,
ਹਾਂ ਕਿੰਨੇ ਟਾਈਮ ਤੋਂ ਇੱਕੋ ਹੀ ਓਇਲ ਯੂਜ ਕਰੀ ਜਾ ਰਹੇ ਨੇ, ਹੁਣ ਤੇ ਆਪਾਂ ਫਰੈਸ਼ ਹੀ ਯੂਜ ਕਰਦੇ ਹਾਂ ਸਾਨੂੰ ਪਤਾ ਹੈ ਸਾਡੀ ਚੀਜ਼ ਫਰੈਸ਼ ਏ।
ਅੱਜ ਕੱਲ੍ਹ, ਅੱਜ ਕੱਲ੍ਹ ਤਾਂ ਦੇਖੋ ਸਭ ਕੁਛ ਦਿਖਾ ਵੀ ਰਹੇ ਨੇ ਆਨਲਾਈਨ ਜਿਵੇਂ ਜਿਵੇਂ, ਅ ਰੀਲਸ ਵਗੈਰਾ ਨਿਊਜ਼ ਵਗੈਰਾ ਆ ਜਾਂਦੀ ਹੈਗੀ ਹਨਾ ਵੀ ਦੇਖੋ, ਕਿਵੇਂ ਦੇ ਮੋਮੋਸ ਬਣਦੇ ਨੇ ਵਾਸ ਵਿੱਚ ਪਾ ਰਹੇ ਨੇ, ਸਭ ਕੁਛ ਆ ਜਾਂਦਾ ਲੇਕਿਨ ਫਿਰ ਵੀ ਸਾਡੇ ਹੈਗੇ ਨੇ ਬੰਦੇ ਕਰਦੇ ਹੀ ਨੇ,
ਓਹੀ ਤੇ ਮਤਲਬ ਬਹੁਤ ਚੀਜ਼ਾਂ ਅੱਜ ਕੱਲ੍ਹ ਆ ਗਿਆ ਬੱਚੇ ਇਹ ਚੀਜ਼ਾਂ ਨੇ ਨਾ ਦੇਖਦੇ ਫੋਨ, ਚ, ਬੱਚੇ ਇਹ ਚੀਜ਼ਾਂ ਨੂੰ ਅਵੋਇਡ ਕਰਦੇ ਨੇ ਹੁਣ ਆ ਜਾਏਗੀ ਨਾ ਵੀਡੀਓ ਐ ਵਲੀ ਅਵੋਇਡ ਕਰ ਦੇ ਨੇ ਮੰਮਾ ਇਸ ਤਰ੍ਹਾਂ ਹੀ ਹੈ ਮੰਮਾ ਇਸ
ਬਿਲ ਬਿਲਕੁਲ ਸਹੀ ਹਾਂ। ਦੇਖੋ ਅੱਜ ਕੱਲ ਤਾਂ ਬੱਚਿਆਂ ਨੂੰ ਭਾਣਾ ਲਾ ਕੇ ਇੱਕੋ ਗੱਲ ਕਰਦੇ ਵੀ ਏ ਆਈ ਨਾਲ ਬਣਿਆ ਦਾ।
ਬਿਲਕੁਲ
ਹਾਂਜੀ ਹੋਰ
ਬਸ ਓਹੀ ਸੁਣਦੇ ਨੀ ਹੁਣ ਹੁਣ ਤੇ ਮੈਂ ਸੰਭਾਲਿਆ ਤਾਂ ਮੈਂ ਕਾਫ਼ੀ ਦਿਨ ਹੋ ਗਏ ਨੇ ਮੈਂ ਕਿਹਾ ਮੈਂ ਘਰੋਂ ਹੀ ਬਣਾ ਲਵਾਂਗੀ ਜੋ ਤੁਸੀਂ ਖਾਣਾ ਹੈ ਮੈਨੂੰ ਦੱਸ ਦੋ ਮੈਂ ਉਹੀ ਸੇਮ ਚੀਜ਼ ਬਣਾ ਕੇ ਦਵਾਂਗੀ ਘਾਰ
ਨਹੀਂ ਤੁਸੀਂ ਬਹੁਤ ਅੱਛਾ ਕਰ ਰਹੇ ਹੋ ਮੈਂ ਵੀ ਕੁੜਤੀ ਵੀ ਹੁਣ ਮੈਂ ਘਰ ਹੀ ਬਣਾ ਰਹੀ ਹਾਂ। ਨਾਲੇ ਮੇਰੀ ਇੱਕ ਨਾਲੇ ਸਾਡੇ ਨਾਲ ਦੇ ਘਰ ਹੈਗੀ ਉਥੇ ਹੈ ਉਹਨਾਂ ਦੀ ਕਾਫੀ ਵੱਡੇ- ਵੱਡੇ ਮੁੰਡੇ ਮੈਨੂੰ ਪਤਾ ਈ ਯੰਗਸਟਰਸ ਨੇ। ਬਾਹਰ ਜਾਣਾ ਕੁ ਦਿ ਨੂੰ ਜਾਣਾ ਰੋਜ਼ ਸ਼ਾਮ ਟਾਈਮ ਹਨਾ ਗੇੜਾ ਲਗਾਣਾ ਖਾਣਾ ਪੀਨਾ ਬਾਹਰ ਦਾ ਜੋ ਪਿੱਛੋ ਦੀ ਤਬੀਅਤ ਇੰਨੀ ਖਰਾਬ ਹੋ ਗਈ ਸੀ ਨਾ ਉਹਨੂੰ ਮਤਲਬ ਫੂਡ ਇਨਫੈਕਸ਼ਨ ਹੋ ਗਿਆ ਸੀ ਇਹੀ ਚੀਜ਼ਾਂ ਤੋਂ ਉਥ ਮਤਲਬ ਰੋਜ਼ ਨਾ ਲਗਾਤਾਰ ਖਾ ਰਿਹਾ ਸੀ ਹਨਾ।
ਦੇਖੋ ਹੁਣ ਹੋਇਆ ਨਾ ਇਨਫੈਕਸ਼ਨ ਆਪਾਂ ਬੱਚਿਆਂ ਨੂੰ ਮੈਂ ਇ ਹੀ ਹਾਂਜੀ ਮੈਂ ਕਹਿੰਣੀ ਹ ਦੇਖੋ ਉਹਨਾਂ ਨੂੰ ਕਿੰਨੀ ਪ੍ਰੋਬਲਮ ਹੋਈ ਹੈ। ਤੇ ਆਪਾਂ ਉਹ ਨਹੀਂ ਖਾਣੀ ਅਵੋਇਡ ਨੇ। ਅਵੋਇਡ ਹੀ ਕਰੋ ਉਹ ਚੀਜ਼ਾਂ ਹੁਣ ਟੀਚਰਸ ਵੀ ਤਾਂ ਸਮਝਾਂਣੀਆਂ ਨੇ ਟੀਚਰਸ ਕਹਿੰਦੀਆਂ ਨੇ ਮੈਗੀ ਨਹੀਂ ਲੈ ਕੇ ਕਹਿਣੀ ਮੈਕਰੋਨੀ ਨੀ ਲੈ ਕੇ ਆਣੀ ਆਪਣੇ ਲੰਚ ਬੋਕਸ ਵਿੱਚ ਮੈਂ ਕਿਹਾ ਹੁਣ ਉਹ ਚੀਜ਼ਾਂ ਫਿਰ ਟੀਚਰ ਕਿਸ ਲਈ ਮਨਾ ਕਰਦੀਆਂ ਨੇ
ਹਾਂਜੀ ਹਾਂਜੀ ਦੇਖੋ ਬੱਚੇ ਨੇ ਤਾਂ ਜਿੱਦ ਕਰਨੀ ਆ ਧਿਆਨ ਤਾਂ ਅਸੀਂ ਰੱਖਣਾ ਨਾ ਲੰਚ- ਲੰਚ ਤਾਂ ਅਸੀਂ ਰ ਕਰਨਾ ਹੁੰਦਾ ਉਹਨਾਂ ਦਾ
ਬਿਲਕੁਲ- ਬਿਲਕੁਲ ਹੁਣ ਤੇ ਠੀਕ ਹੋਏ ਦੇ ਨੇ ਜਦੋਂ ਮੈਂ ਆਈ ਸੀ। ਤੇ ਬੜੇ ਤੰਗ ਕਰ ਰਹੇ ਸੀ ਮੈਨੂੰ ਫਿਰ ਮੈਂ ਮੰਮਾ ਨੂੰ ਵੀ ਸਮਝਾਇਆ ਮੈਂ ਕਿਹਾ ਮੰਮਾ ਅਵੋਇਡ
ਚਲੋ- ਚਲੋ ਹਾਂਜੀ- ਹਾਂਜੀ- ਹਾਂਜੀ। ਹਾਂਜੀ ਚਲੋ ਠੀਕ ਹੈ ਫਿਰ ਮੈਂ ਤੁਹਾਨੂੰ ਕਰਨੀ ਆ ਹੈ। ਤੁਸੀਂ ਵੀ ਕਰ ਲਿਆ ਤ ਯਾਦ ੳਕੇ ਜੀ ਸਤਿ ਸ਼੍ਰੀ ਅਕਾਲ ਬਾਏ।